ਹਾਂਜੀ ਸਤਿ ਸ੍ਰੀ ਅਕਾਲ ਜੀ। ਬਸ ਜੀ ਵਧੀਆ -ਵਧੀਆ ਤੁਸੀ ਸੁਣ
ਬਸ ਜੀ ਵਧੀਆ ਤੁਸੀ ਸੁਣਾਓ ਠੀਕ ਓ ਸਭ
ਬਸ ਸਹੀ, ਸਭ ਠੀਕ -ਠਾਕ। ਬਸ ਜੀ ਵਿਹਲੇ ਤੁਹਾਨੂੰ ਪਤੈ ਇਸ ਟਾਈਮ ਘਰ ਦੇ ਕੰਮ ਕਰਲੋ ਤੇ ਕਰਲੋ
ਕੰਮ ਕਰਕੇ ਮੈ ਵੀ ਫਰੀ ਹੋ ਕੇ ਨਾ ਮੂਵੀ ਦੇਖਦੀ ਪਈ ਸੀ।
ਚਲੋ ਵਧੀਆ ਗੱਲ ਐ ਥੋੜਾ ਟਾਈਮ ਆਪਣੇ ਆਪ ਨੂੰ ਵੀ ਦੇਣਾ ਚਾਹੀ
ਹਾਂਜੀ- ਹਾਂਜੀ ਮੂਵੀ ਵੇਖ ਦੇ ਪਏ ਸੀ ਤੇ ਫੋਨ ਚਲਾਉਂਦੇ ਪਏ ਫੋਨ ਵੀ ਜਿਆਦਾ ਯੂਜ ਕਰਨ ਨਾਲ ਨਾ ਥੋੜ੍ਹਾ ਸਿਰ 'ਚ ਦਰਦ ਹੋਣ ਲੱਗ ਗਿਆ ਅਤੇ ਮੈ ਕਿਹਾ ਚਲੋ ਗੱਲ ਕਰ ਲਈ ਹੋਰ ਦੱਸੋ ਤੇ ਉਸ ਉਹ ਫੋਨ ਦੇ ਵਿੱਚ ਨਾ ਜਿਆਦਾ ਵੀ ਨਹੀ ਚਲਾਇਆ ਜਾਂਦਾ ਨਾ।
ਹੂੰ
ਲੱਗ ਜਾਂਦਾ।
ਬਿਲਕੁਲ - ਬਿਲਕੁਲ ਦੇਖੋ ਮੋਬਾਇਲ ਫੋਨ ਤੇ ਦੇਖਣਾ ਤੇ ਇੱਕ ਵੈਸੇ ਟੀ- ਵੀ ਦੇਖਣਾ ਟੀ -ਵੀ ਤੇ ਮੂਵੀ ਦੇ ਇਨਾ ਦੋਨਾ 'ਚ ਫ਼ਰਕ ਐ।
ਫਰਕ ਆ ਹਾਂਜੀ ਉਹੀ ਤਾ ਉਹੀ ਤਾ ਅਗਰ ਅਸੀ ਟੀ -ਵੀ 'ਚ ਵੇਖਨੇ ਆ ਉਹ ਕਾਫੀ ਦੂਰ ਤੋ ਵੇਖਣੇ ਆ ਅਸੀ ਦੂਰ ਤੋ ਵੇਖਣੇ ਆ ਨਾਲੇ ਸਕਰੀਨ ਵੀ ਸਹੀ ਹੁੰਦੀ ਆ ਨਾਲੇ ਉਹਦੇ 'ਚ ਕੋਈ ਦਿੱਕਤ ਨੀ ਹੁੰਦੀ। ਹੁਣ ਇੱਥੇ ਅਸੀ ਫੋਨ ਦੇ ਵਿੱਚ ਬਿਲਕੁਲ ਅੰਦਰ ਆਰਾਮ ਪੂਰਾ ਮਤਲਬ ਨਾ ਧਿਆਨ ਪੂਰਾ ਅਸੀ ਮੂਵੀ 'ਚ ਲਾ ਕੇ ਇੱਕ ਫੋਨ ਦੇ ਉੱਤੇ ਹੀ ਲੱਗੇ ਰਹਿੰਦੇ।
ਹਾਂ ਬਿਲਕੁਲ ਉਧਰ ਸਕਰੀਨ ਵੀ ਛੋਟੀ ਐ ਦੇਖੋ ਅੱਖਾਂ ਤੇ ਵੀ ਅਸਰ ਹੁੰਦੈ। ਹਨਾ ਫਿਰ ਫੋਨ ਨੂੰ ਜਾਂ ਤਾ ਹੱਥ 'ਚ ਪਕੜੀ ਰੱਖੇ ਜਾਂ ਸਟੈਂਡ ਦੇ ਅਕੋਰਡਿੰਗ ਬੰਦਾ ਲੇਟ ਨੀ ਸਕਦਾ।
ਤੇ ਉੱਤੋ ਬਰਡਸ ਵੀ ਲਾ ਲੈਨੇ ਆ ਵੀ ਇੱਥੇ ਉੱਥੇ ਸ਼ੋਰ ਨਾ ਪਵੇ। ਤੇ ਪੂਰਾ ਮਗਨ ਉਹਦੇ ਵਿੱਚ ਰਹਿੰਦੇ ਆ ਤੇ ਉਹਦੇ ਕਰਕੇ ਨਾ ਹੈੱਡਏਕ ਹੋ ਜਾਂਦਾ ਦਿੱਕਤ ਹੋ ਜਾਂਦੀ ਐ। ਕਈ ਵਾਰੀ ਅੱਖਾਂ ਵੀ ਵੀਕ ਹੁੰਦੀਆ ਨੇ।
ਇਹ ਤਾ ਗੱਲ ਤੁਹਾਡੀ ਬਿਲਕੁਲ ਠੀਕ ਐ। ਇਹ ਤਾਂ ਆਮ ਹੀ ਪ੍ਰੋਬਲਮ ਹੋ ਚੁੱਕੀ- ਕੀ ਅੱਜ ਕੱਲ ਦੇ ਟਾਈਮ 'ਚ ਨਾ ਹਰ ਬ -ਹਰ ਬੰਦਾ ਇੱਕ - ਕਹਿੰਦਾ ਕਿ ਅਸੀ - ਅਸੀ ਨਾ ਹਿੱਲੀਏ ਕਿਉਕਿ ਟੀ- ਵੀ ਤਾ ਦੇਖੋ ਪਹਿਲਾ ਇਸ ਤਰ੍ਹਾਂ ਹੁੰਦਾ ਸੀ- ਸੀਗਾ ਕਿ ਇੱਕ ਪਰਿਵਾਰ 'ਚ ਇੱਕ ਟੀ - ਵੀ ਹੁੰਦਾ ਸੀ ਸਾਰੇ ਪਰਿਵਾਰ ਦੇ ਮੈਂਬਰ ਨਾ ਸਾਰੇ ਬੈਠਦੇ ਸੀ ਇਕ - ਠ ਇੱਕ ਵਾਰੀ ਪਿਕਚਰ ਲਗਾਉਂਦੇ ਸੀ, ਮੂਵੀ ਲਗਾ ਕੇ ਸਾਰੇ ਦੇਖਦੇ ਸੀਗੇ ਜਿਹੜੀ ਫਿਲਮ ਆਉਂਦੀ ਸੀ ਹਿੰਦੀ - ਪੰਜਾਬੀ ਜਿਹੜੀ ਵੀ ਜਿਸਨੇ ਦੇਖਣੀ ਹੁੰਦੀ ਸੀ ਅੱਜ ਕੱਲ ਤਾ ਸਭ ਨੂੰ ਇਹ ਹੁੰਦਾ ਕਿ ਉਹ ਪੰਜਾਬੀ ਦੇਖ - ਦੇਖ ਰਿਹਾ ਮੈ ਹਿੰਦੀ ਦੇਖਣੀ ਐ। ਮੈ ਕ- ਬੱਚੇ ਕਹਿਣਗੇ ਅਸੀ ਕਾਰਟੂਨ ਵਾਲੀ ਦੇਖਣੀ ਐ ਫੇਰ ਸਾਰੇ ਮੋਬਾਇਲਾ ਤੇ ਹੀ ਦੇਖੋ ਸ਼ੁਰੂ ਹੋ ਜਾਂਦੇ ਆ।
ਉਹੀ ਹੈ ਉਹ ਹਮ ਹ ਹ ਹ ਹ ਜਿਵੇ ਬੱਚੇ ਕਈ ਵਾਰੀ ਜ਼ਿੱਦ - ਕਰਦੇ ਨੇ ਕਿ ਅਸੀ ਤੇ ਕਾਰਟੂਨ ਵੇਖਣਾ, ਤੇ ਘਰ ਦੇ ਫਿਰ ਜਿ- ਜਿਹਨੇ ਮੈਚ ਵੇਖਣਾ ਹੁੰਦਾ ਫਿਰ ਉਹ ਫੋਨ 'ਚ ਮੈਚ ਦੇ ਮਗਰ ਹੋ ਜਾਂਦੇ। ਠੀਕ ਆ, ਕਿੰਨੇ ਕਿਸੇ ਨੇ ਸੀ- ਰੀਅਲ ਵੇਖਣਾ ਹੁੰਦਾ ਸੀ ਤੇ ਸੀਰੀਅਲ ਵੇਖਣ ਲੱਗ ਜਾਂਦੇ। ਜਿਵੇ ਹੁਣ ਮੈ ਕੱਲ ਰਾਤ- ਤੀ ਅਸੀ ਸੀਰੀਅਲ ਵੇਖੀ ਜਾਏ -ਵੇਖੀ ਜਾਏ ਸਾਨੂੰ ਨੀਂਦ ਹੀ ਨਾ ਆਏ ਮਤਲਬ ਸੀਰੀਅਲ ਇੰਨਾ ਚੰਗਾ ਲੱਗਾ - ਕਿ ਰਾਤ ਨੂੰ ਟਾਈਮ ਨੀ ਵੇਖ ਰਹੇ ਕਿ ਦੋ ਵੱਜ ਗਿਆ।
ਅੱਛਾ।
ਹੈਂ ਤੇ ਉਹਨਾ ਫਿਰ - ਬਾਅਦ ਦੇ ਵਿੱਚ ਅਸੀ ਆਪ ਨੂੰ ਆਪਣਾ ਮਤਲਬ ਰੱਖਿਆ ਫੋਨ ਮਤਲਬ, ਕਿ ਨਾ ਇਹ ਹੁੰਦਾ ਕਿ ਕਈ ਵਾਰੀ ਨਾ ਅਸੀ ਜਿਆਦਾ ਯੂਜ ਕਰ ਲੈਨੇ ਆ ਪਰ ਲੇਕਿਨ ਉਹਦੇ ਨਾਲ ਅਸੀ ਸੋਚ - ਤੇ ਲੈਂਦੇ ਆ ਉਸ ਟਾਈਮ ਤਾ ਕੁਛ ਨੀ ਫੀਲ ਹੁੰਦਾ ਬਾਅਦ 'ਚ ਬੋਡੀ ਨਾ - ਪਤਾ ਐ ਵੀਕਨੈਸ, ਓਹਦੇ ਕਰਕੇ ਬਹੁਤ ਜਿਆਦਾ ਉਹ ਹਾਰਮੋਨਸ ਤੇ ਦਿੱਕ
ਬਿਲਕੁਲ - ਬਿਲਕੁਲ ਦੇਖੋ ਫੋਨ ਚੌਵੀ ਘੰਟੇ - ਦੀਆਂ ਵਾਈਬ੍ਰੇਸ਼ਨ ਸਾਡੇ ਕੋਲ ਰਹਿਣੀਆਂ ਹੱਥਾਂ ਦੇ ਵਿੱਚ ਜਾਂ ਸਿਰ ਦੇ ਕੋਲ ਜਿੱਥੇ ਵੀ। ਰੱਖੋਗੇ ਨੇੜੇ ਹੀ ਰੱਖੋਗੇ ਨਾ। ਤੇ ਜਿਹੜਾ ਟੀ ਵੀ ਆ ਉਹ ਦੇਖੋ ਬਹੁਤ ਦੂਰ ਹੈ ਸਾਡੇ ਤੋਂ। ਉਹਦੀ ਸਕਰੀਨ ਵੀ ਵੱਡੀ ਹੈ ਸਭ। ਕੋਈ ਸਾਨੂੰ ਦਿਖ ਰਿਹਾ ਅਗਰ ਆਪਾਂ ਥੋੜ੍ਹੀ ਦੂਰ ਵੀ ਜਾ ਕੇ ਬੈਠੀਏ ਕੋਈ ਸਾਨੂੰ ਸਭ ਦਿਖ ਦਾ ਇਹ ਇੰਨੀ ਛੋਟੀ ਸਕਰੀਨ। ਵੈਸੇ ਦਿਖਦਾ ਕੁਛ ਨੀ ਹੈ ਫਿਰ ਸਭ ਨੂੰ ਹੁੰਦਾ ਧਿਆਨ ਨਾਲ ਦੇਖੀਏ। ਮਜ਼ਾ ਨਹੀਂ ਨਾ ਆਉਂਦਾ ਜਦ ਤੱਕ ਫੇਰ ਉਹ ਦਿਖੇ ਨਾ।
ਹਾਂਜੀ ਉਹੀ ਤੇ ਗੱਲ ਹੈ ਤਾਂਹੀ ਕਰਕੇ ਅਸੀਂ ਉਹਨੂੰ ਇਕਦਮ ਗੌਰ ਨਾ ਵੇਖਦੇ ਹਾਂ ਤੇ ਉਹੀ। ਫਿਰ ਉਹ ਸਿੱਧਾ ਅੱਖਾਂ 'ਤੇ ਡਿਫੈਕਟ ਪੈਂਦਾ ਹੈ।
ਹੂੰ ਤੁਹਾਡੀ ਗੱਲ ਬਿਲਕੁਲ ਠੀਕ ਹੈ ਦੇਖੋ ਅੱਜ ਕੱਲ। ਨਾ ਮੈਨੂੰ ਲੱਗਦਾ ਸੀ ਸ਼ਾਇਦ ਨਾ ਮੇਰੇ ਘਰ 'ਚ ਹੀ ਪ੍ਰੋਬਲਮ ਹੈ। ਪਰ ਮੈਨੂੰ ਲੱਗਦਾ ਘਰ।
ਘਰ ਘਰ ਦੀ ਇਹੀ ਕਹਾਣੀ ਆ ਸਹੀ ਦੱਸੀਏ ਤੇ ਸਹੀ ਦੱਸੇ ਤੇ ਇਨ੍ਹਾਂ ਬੱਚੇ। ਪਿੱਛੇ ਹਟਦੇ ਨੇ ਬੱਚਿਆਂ ਨੂੰ ਫੋਨ ਫੜਾਓ ਤੇ ਬੱਚੇ ਆਪਣਾ ਹੀ ਕੁਛ ਕਾਰਟੂਨ। ਕਦੀ ਗੇਮ ਗੇਮਿੰਗ ਚਲੋ ਖੇਡਣ ਥੋੜਾ ਬਹੁਤ ਠੀਕ ਹੈ। ਪਰ ਜੋ ਕਾਰਟੂਨ ਵੇਖਦੇ ਨੇ ਨਾ ਉਹ। ਪੂਰਾ ਜੋ ਚੀਜ਼ ਉਹ ਮਤਲਬ ਕਾਰਟੂਨ 'ਚ ਵੇਖਦੇ ਨੇ ਉਹੀ ਫਿਰ ਘਰ ਕਰਦੇ ਨੇ। ਉਹੀ ਸਿੱਖਦੇ ਨੇ।
ਮੇਰੀ ਗੱਲ ਸੁਣੋ ਬੱਚਿਆਂ ਨੂੰ ਕੀ ਕਹੀਏ ਅੱਜ ਕੱਲ੍ਹ ਤਾਂ ਵੱਡੇ ਨਹੀਂ ਛੱਡਦੇ। ਪਹਿਲਾਂ ਵੱਡੇ ਛੱਡਣ ਤੇ ਤਾਂ ਹੀ ਬੱਚੇ ਛੱਡਣ ਨਾ। ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਦੇਖੋ ਵੱਡਿਆਂ ਤੋਂ ਹੀ ਸਿੱਖਣਾ ਵੱਡੇ ਹੀ ਨਹੀਂ ਛੱਡਦੇ। ਤੇ ਵੱਡਿਆਂ ਨੂੰ ਇਹ ਹੋ ਜਾਂਦਾ ਹੈ ਕਿ ਅਸੀਂ ਆਪਣਾ ਜਿਹੜਾ ਟਾਈਮ ਹੈਗਾ ਅਸੀਂ ਜਿਸ ਚੀਜ਼। ਚੀਜ਼ ਨੂੰ ਦੇਣਾ ਉਹ ਨਹੀਂ ਦੇਣਾ ਉਹ ਨਹੀਂ ਕਹਿੰਦੇ ਕਿ ਅਸੀਂ ਬੱਚਿਆਂ ਦੇ ਦੇਖੋ ਅਗਰ ਅਸੀਂ ਥੋੜਾ ਟਾਈਮ ਟੀ ਵੀ ਤੇ ਬੱਚਿਆਂ। ਦੇ ਨਾਲ ਅਗਰ ਕਾਰਟੂਨ ਦੇਖੀਏ ਤੇ ਬੱਚੇ ਵੀ ਸਾਡੇ ਨਾਲ ਉਹ ਚੀਜ਼ ਦੇਖਣਗੇ ਜੋ ਅਸੀਂ ਦੇਖਣਾ ਚਾਹੁੰਦੇ ਹਾਂ? ਆ ਅਸੀਂ ਹੁਣ ਕਹਿੰਦੇ ਹਾਂ ਬੱਚੇ ਦੇਖੀ ਜਾਣ ਅਸੀਂ ਨਾ ਬੱਚਿਆਂ ਨਾਲ ਬੈਠ ਕੇ ਦੇਖੀਏ ਫ਼ਿਰ ਗਲਤ ਗੱਲ ਹੈ ਨਾ ਬੱਚੇ। ਬੱਚੇ ਫਿਰ ਉਹੀ ਚੀਜ਼ ਸਿੱਖਣਗੇ।
ਹਾਂਜੀ ਹਾਂਜੀ ਹਾਂਜੀ ਬਿਲਕੁਲ। ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਅਹ ਵੀਡੀਓਜ਼। ਹੋ ਗਏ, ਵਲੋਗਸ ਹੋ ਗਏ। ਇਹ ਸਭ ਬਣਾ ਕੇ ਉਹਨੂੰ ਪਤਾ ਕੀ ਗੱਲ ਆ ਹੁਣ ਜਿਵੇਂ ਉਹ ਯੂਟਿਊਬ। ਯੂਟਿਊਬ ਵਗੈਰਾ 'ਚ ਨਾ ਆਪ ਹੀ ਛੋਟੇ ਛੋਟੇ ਬੱਚੇ ਪਾਉਂਦੇ ਨੇ ਪੇਰੈਂਟਸ ਨਾ ਖੁਦ ਪਵਾਉਂਦੇ ਨੇ। ਫੇਮਸ ਹੋਣ ਵਾਸਤੇ ਜਾਂ ਫਿਰ ਉਹ ਮਤਲਬ ਆਪਣਾ ਚੈਨਲ ਬਣਾਇਆ ਹੁੰਦਾ ਹੈ। ਉਹਦੇ ਵਾਸਤੇ ਨਾ ਉਹ ਬੱਚਿਆਂ ਦੀ ਖੁਦ ਸ਼ੌਕ ਨਾਲ ਪਾਉਂਦੇ ਨੇ ਤੇ ਫਿਰ ਉਹ ਬੱਚੇ ਉਹੀ ਸਿੱਖਦੇ ਨੇ ਉਹ ਵੇਖਦੇ। ਵੇਖਦੇ ਨੇ ਵੀ ਛੋਟੇ ਛੋਟੇ ਬੱਚੇ ਇਹ ਕੰਮ ਕਰ ਰਹੇ ਨੇ ਤੇ ਫਿਰ ਉਹ ਅੱਗੋਂ ਉਹ ਵੀ ਸਿੱਖਦੇ ਨੇ ਕਿ ਅਸੀਂ ਵੀ ਇਹ ਕੰਮ ਕਰੀਏ।
ਨਹੀਂ ਪਰ ਕਈ ਵਲੋਗਰਸ ਹੈ ਨਾ ਉਹ ਸਪੈਸ਼ਲ ਦੱਸਦੇ ਹੈ। ਕਿ ਤੁਸੀਂ ਆਪਣੇ? ਪੇਰੈਂਟਸ ਨੂੰ ਤੰਗ ਨਹੀਂ ਕਰਨਾ ਹੈਗਾ। ਕਿਉਂਕਿ ਕਈ ਵਾਰ ਨਾ ਬੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਦੇ ਦਿੰਦੇ ਆ। ਦਿੰਦੇ ਆ ਤੇ ਫੇਰ ਬੱਚੇ ਜਿਸ ਤਰ੍ਹਾਂ ਅੱਗੋਂ ਕਹਿੰਦੇ ਕਿ ਸਾਨੂੰ ਵੀ ਲੈ ਕੇ ਦੋ ਉਹ ਸਪੈਸ਼ਲ ਮੈਸੇਜ।
ਸਪੈਸ਼ਲ ਮੈਸੇਜ ਦਿੰਦੇ ਨੇ। ਬਟ ਕਈ ਵਾਰੀ ਇੱਦਾਂ ਹੁੰਦਾ ਦੀ ਕਿ ਕਈ ਵਾਰੀ ਨਾ ਅਸੀਂ ਕਈ ਬੱਚੇ ਇਹ ਚੀਜ਼ ਸਮਝਦੇ ਨੇ।
ਹੂੰ ਹਾਂ ਬਿਲਕੁਲ ਬਿਲਕੁਲ ਬਿਲਕੁਲ।
ਇਹ ਬੱਚੇ ਬਿਲਕੁਲ ਸਮਝ ਜਾਂਦੇ ਨੇ ਕਿ ਹਾਂ ਵੀ ਸਹੀ ਵੀ ਕਹਿ ਰਹੇ ਨੇ ਹਾਂ ਵੀ ਮਿਸ ਯੂਜ ਜਿਆਦਾ ਵੀ ਯੂਜ। ਯੂਜ ਨਹੀਂ ਕਰਨਾ ਚਾਹੀਦਾ ਹੈ। ਪਰ ਲੇਕਿਨ ਕਈ ਬੱਚੇ ਨਹੀਂ ਸਮਝਦੇ।
ਹਾਂ ਬਿਲਕੁਲ ਬਿਲਕੁ ਅਸੀਂ ਉਹਨਾਂ ਨੂੰ। ਜੀਂਦੀ ਬਣਾ ਦਿੱਤਾ ਹੈ। ਅਗਰ ਅਸੀਂ ਉਹਨਾਂ ਨੂੰ ਇੱਕ ਵਾਰੀ ਚੀਜ਼ ਨਾ ਦੇਈਏ ਨਾ ਤੇ ਉਹਨਾਂ ਨੂੰ। ਸਮਝ ਆ ਜੇ ਅੱਜ ਕੱਲ ਕੀ ਹੈ ਬੱਚਾ?
ਬੱਚਾ ਹਲਕਾ ਜਿਹਾ ਕਹਿੰਦੇ ਨੇ ਮੰਮਾ ਇਹ ਚਾਹੀਦਾ ਹੈ। ਚਾਹੀਦਾ ਪਾਪਾ ਹੈ ਚਾਹੀਦਾ। ਬੱਚਾ ਪੈਰੈਂਟਸ ਸੋਚਦੇ ਨੇ ਯਾਰ ਸਹੀ ਗੱਲ ਹੈ ਸਾਡਾ ਇਹ ਬੱਚਾ ਹੈ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਇਹ ਉਮਰ ਹੈ। ਖੇਡੋ, ਖਾਉ, ਪੀਉ ਤੇ ਉਹੀ ਚੀਜ਼ ਆ ਫਿਰ ਬੱਚਾ ਉਹ ਮਾਂ। ਫਿਰ ਦਿਵਾ ਦਿੰਦੇ ਨੇ ਤੇ ਉਹ ਜਿੱਦ ਪੂਰੀ ਹੁੰਦੀ ਹੈ।
ਇਹ ਉਹਨੂੰ ਪਤਾ ਹੈ ਨਾ ਕਿ ਮੈਂ ਬੋਲਾਂਗਾ? ਮੈਨੂੰ ਮਿਲ ਜਾਏਗੀ ਫਿਰ ਦੂਸਰੀ ਵਾਰੀ ਉਹ ਰੋ ਕੇ ਦਿਖਾਉਂਦਾ ਫਿਰ ਬੰਦਾ ਕਹਿੰਦਾ ਆਏ ਪੰਜ ਮਿੰਟ ਹੋ ਗਏ ਬੱਚੇ। ਬੱਚਾ ਰੋ ਰਿਹਾ ਲੈ ਦੋ ਪਰ ਉਹ ਇਹ ਨੀ ਨਾ ਸੋਚਦਾ ਹੈਗਾ ਕਿ ਪੰਜ ਮਿੰਟ ਅੱਜ ਉਹ ਪੰਜ ਮਿੰਟ। ਮਿੰਟ ਰੋਇਆ। ਗੱਲ ਦਸ ਮਿੰਟ ਰੋਏਗਾ।
ਹ
ਪਰਸੋਂ ਪੰਦਰਾਂ ਮਿੰਟ ਰਹੇਗਾ। ਕਿ ਤੁਸੀਂ ਉਸ ਚੀਜ਼ ਨੂੰ ਛੋੜ ਦੋ। ਕੋਈ ਗੱਲ ਨਹੀਂੀ ਅੱਜ ਪੰਜ ਮਿੰਟ ਰਹੇਗਾ, ਚੁੱਪ ਕਰ ਜਾਏਗਾ। ਪਰ ਹਾਂ! ਬਿਲਕੁਲ ਉਹਨੂੰ ਪਤਾ ਕਿ, ਮੇਰੇ ਰੋਣ ਨਾਲ ਕੋਈ ਫ਼ਰਕ ਨਹੀਂੀ ਪੈਂਦਾ। ਪਰ ਕਈ ਇਸ ਤਰ੍ਹਾਂ ਦੇ ਹੁੰਦੇ ਆ। ਜਿਹੜੇ ਮਾੜਾ ਜਿਹੇ ਕਹਿੰਦੇ ਬੱਚੇ ਰੋਣ ਵੀ ਨਾ ਫੇਿਰ ਉਹ ਬੱਚੇ ਨਾ, ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ, ਕਿ ਉਹ ਫਿਰ ਜਿੱਦੀ ਬਣ ਜਾਂਦੇ ਹੈਗੇ। ਉਹਨਾਂ ਨੂੰ ਹ ਕਦਾ ਕਿ ਨਹੀਂ। ਉਹਨਾਂ ਨੂੰ ਕਿਸੇ ਚੀਜ਼ ਦੀ ਸਮਝ ਨਹੀਂੀ ਆਉਂਦਾ ਕਹਿੰਦੇ, ਜੋ ਮੈਂ ਕਹਿ ਦਿੱ ਤਾ ਉਹ ਠੀਕ ਹੈ।
ਉਹੀ ਤਾਂ ਗੱਲ ਹੈ। ਉਹੀ ਤਾਂ ਚੀਜ਼ ਹੈ ਨਾ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ।
ਹਮ! ਬਿਲਕੁਲ ਬਿਲਕੁਲ ਦੇਖੋ ਦੋਨੋ ਤਰਫ ਹੈ। ਅਗਰ, ਅਸੀਂ ਉਸ ਚੀਜ਼ ਨੂੰ ਸਮਝਾਂਗੇ। ਦੇਖੋ ਸਾਡੇ ਵੀ ਪੇਰੈਂਟਸ ਨੇ ਸਾਨੂੰ ਕੁਛ ਨਾ ਕੁਛ ਰਿਸਟਰਕ ਸ਼ੰਸਾ ਲਗਾਈਆਂ ਸੀ। ਨਾ ਮੈਂ ਕਹਿੰਦੀ ਚਲੋ ਜ਼ਿਆਦਾ ਨਹੀਂ ਸੀ। ਉਹਦੇ ਵਿੱਚ ਜੋ ਤੁਹਾਨੂੰ ਲੱਗਦੀ ਹੈ। ਕੋਈ ਵੀ ਦੇਖੋ, ਮਾਂ ਬਾਪ ਆਪਣੇ ਬੱਚਿਆਂ ਦਾ ਬੁਰਾ ਨਹੀਂ ਛਾਂਦਾ।
ਬਿਲਕੁਲ ਬਿਲਕੁਲ! ਜੀ ਰਾਈਟ
ਤੇ ਅਸੀਂ ਬੱਚਿਆਂ ਨੂੰ ਵੀ, ਜਿਸ ਤਰ੍ਹਾਂ ਆਪਾਂ ਫਿਲਮਾਂ ਦੀ ਗੱਲ ਕਰ ਰਹੇ ਸੀ। ਬੱਚਿਆਂ ਨੂੰ ਮੋਰਲ ਵ ਵਾਲੀਆਂ ਜਿਹੜੀਆਂ ਫਿਲਮਾਂ ਉਹ ਦਿਖਾਈਏ। ਪਰਿਵਾਰਿਕ ਜਿਹੜੀਆਂ ਪਿਕਚਰਾਂ ਹੁੰਦੀਆਂ। ਉਹ ਦਿਖਾਈਏ, ਕਿ ਘਰ ਕੀ ਹੈ। ਆਪਣੇ ਵੱਡਿਆਂ ਦਾ ਕਹਿਣਾ ਮੰਨਣਾ ਕੀ ਹੈ! ਹੁਣ ਦੇਖੋ ਬੱਚੇ ਬਾਹਰ ਜਾਂਦੇ ਆ। ਉਹ ਸੋਚਦਾ ਕਿ ਜਿਹੜਾ ਮੇਰੇ ਨਾਲ ਨਾ ਪਿਆਰ ਨਾਲ ਬੋਲ ਰਿਹਾ, ਉਹ ਮੇਰਾ ਸਾਡੇ ਘਰ ਦੇ ਸਾਨੂੰ ਗੁੱਸਾ ਕਰ ਰਹੇ ਸਾਡੇ ਨੀ ਹੈ। ਤੁਸੀਂ ਪੁਰਾਣੀਆਂ ਪਿੱਛਰਾਂ ਦੇਖੋ ਉੇ ਇੰਨਾ ਵਧੀਆ ਦਿਖਾਇਆ ਹੋਇਆ ਕਿ ਹਾਂ ਕਿ ਜਿਹੜੇ ਅੱਜ ਮਾਂ ਪਿਓ ਰੋਕ ਰਹੇ ਹੈ ਆ। ਉਹ ਕੱਲ ਨੂੰ ਜਿਸ ਤਰ੍ਹਾਂ ਤੁਸੀਂ ਉਹਨਾਂ ਦਾ ਕਹਿਣਾ ਨਹੀਂ ਮੰਨ ਰਹੇ, ਹੈਗੇ ਤੇ ਦੇਖੋ ਤੁਹਾਡੇ ਨਾਲ ਕੀ ਹੋ ਰਿਹਾ। ਆਪਾਂ ਪੁਰਾਣੀਆਂ ਪਿੱਛਰਾਂ ਦਿਖਾਉਂਦੇ ਹੀ ਨੀ ਬੱਚਿਆਂ ਨੂੰ ਅੱਜ ਕੱਲ ਤਾਂ ਪਿੱਛੇ ਤੁਹਾਨੂੰ ਪਤਾ ਕੀ ਹਾਲ ਹੋਏ ਪਏ ਹੈ।
ਬਿਲਕੁਲ ਹਾਂਜੀ! ਸਹੀ ਗੱਲ ਹੈ।
ਹਨਾ! ਬੱਚਿਆਂ ਨੂੰ ਉਸ ਚੀਜ਼ ਦੇਖੋ ਬੱਚੇ ਦੇਖਣਗੇ ਉਹ ਉਹ ਬੱਚੇ ਪਿਛੜ ਕਿਵੇਂ ਦੇਖਣਗੇ
ਬਟ ਪੇਰੈਂਟਸ, ਕਈ ਆਪਣੀ ਗ਼ਲਤੀ ਨੂੰ ਇਹ ਚੀਜ਼ ਨੂੰ ਅਕਸੈਪਟ ਨਹੀਂ ਕਰਦੇ ਨੇ। ਕਿ ਯਾਰ ਸਾਨੂੰ ਇਹ ਚੀਜ਼ ਨੂੰ ਅਸੀਂ ਆਪ ਨੂੰ ਇਹ ਚੀਜ਼ ਮੰਨਣਾ ਚਾਹੀਦਾ। ਨਹੀਂ ਹੈ। ਸਾਨੂੰ ਇਹ ਨ ਕਰਨਾ ਚਾਹੀਦਾ ਸਾਨੂੰ ਇਹ ਚੀਜ਼ ਨਹੀਂ, ਉਹਨਾਂ ਨੂੰ ਇਹ ਲੱਗਦਾ ਕਿ ਕਈ ਵਾਰੀ ਸਮਣੇ ਵਾਲਾ ਪ੍ਰਸੰਗ ਗਲਤ ਹੈ।
ਹਾਂ! ਬਿਲਕੁਲ ਬਿਲਕੁਲ ਇਹ ਤਾਂ ਦੇਖੋ ਅਗਰ ਵੱਡੇ ਆਪਣੀ ਗਲਤੀ ਨਹੀਂ ਨਾ ਮੰਨਣਗੇ, ਤੇ ਕਦੀ ਵੀ ਉਸ ਘਰ ਦੇ ਬੱਚੇ ਵੀ ਆਪਣੀ ਗ਼ਲਤੀ ਨਹੀਂ ਮੰਨਣਗੇ। ਅਗਰ ਤੁਸੀਂ ਕੋਈ ਗ਼ਲਤੀ ਕੀਤੀ ਹੈ, ਆਪਣੇ ਬੱਚੇ ਨੂੰ ਨਾਲ ਦੀ ਨਾਲ ਮਾਫ਼ੀ ਮੰਗੋ। ਤਾਂ ਕਿ ਬੱਚੇ ਨੂੰ ਵੀ ਮਾਫ਼ੀ, ਤੁਸੀਂ ਅੱਜ ਕੱਲ੍ਹ ਦਾ ਟਾਈਮ ਦੇਖੋ ਖੋ ਬੱਚਿਆਂ ਨੂੰ ਮਾਫ਼ੀ ਮੰਗਣੀ ਹੀ ਬੜੀ ਔਖੀ ਲੱਗਦੀ। ਬੱਚਿਆਂ ਨੂੰ ਕਹਿ ਦਦੋ ਤੁਸੀਂ ਸੋਰੀ ਬੋਲੋ ਮਜ਼ਾਲਤ
ਨਾ, ਉਹ ਕਿੱਥੇ ਬੋਲਦੇ ਨੇ ਕਿੱਥੇ ਬੋਲਦੇ ਨੇ। ਕਈ ਬਹੁਤ ਜਿੱਦੀ ਹੁੰਦੇ ਨੇ। ਜਿੰਨਾ ਅਗਰ ਔਰ ਇੱਕ ਇੱਕ ਚੀਜ਼ ਰ ਕਈ ਪੇਰੈਂਟਸ ਨੇ, ਉਹ ਨੂੰ ਥੋੜਾ ਜਿਹਾ ਮਾਰ ਮੁਰ ਕੇ ਵੀ ਜਿੱਦੀ ਕਰ ਦਿੰਦੇ। ਉਹਨਾਂ ਨੂੰ ਮਾਰ ਪੈਂਦੀਆਂ ਨੇ- ਅਤੇ ਉਹਨਾਂ ਨੂੰ ਪਤਾ ਹੈ, ਕਿ ਇੱਕ ਦੋ ਚੰਡ ਪੈ ਜਾਏਗੀ ਠੀਕ ਹੈ। ਉਹ ਫਿਰ ਉਹੀ ਹਾਲ ਤੇ ਜਿੰਨਾ ਹੋ ਸਕੇ, ਜੇ ਅਗਰ ਪਿਆਰ ਨਾਲ ਹੈਡਲਾਇਨ ਹੁੰਦਾ ਤੇ ਚੰਗੀ
ਬਿਲਕੁਲ! ਦੇਖੋ ਜਿੰਨਾ ਅਸੀਂ ਬੱਚੇ ਨਾਲ ਪਿਆਰ ਨਾਲ ਗੱਲ ਕਰਾਂਗੇ। ਜਿੰਨਾ ਉਹ ਸਾਡੇ ਨਾਲ ਖੁੱਲ ਕੇ ਗੱਲ ਕਰੇਗਾ ਨਾ ਉਸ ਤੋਂ ਵਧੀਆ ਕੋਈ ਹੋਰ ਨ ਹੈ। ਕਿਉਂ ਕਿਉਂਕਿ ਉਹ ਤੁਹਾਨੂੰ ਸਮਝ ਰਿਹਾ ਤੁਸੀਂ ਉਹਨੂੰ ਸਮਝ ਰਹੇ ਹੋ
ਹਾਂਜੀ! ਉਹੀ ਤੇ ਫੇਿਰ ਉਹ ਤੁਹਾਨੂੰ ਨਾ ਕੋਈ ਵੀ ਚੀਜ਼ ਦੱਸਣ ਲੱਗੇ, ਨਾ ਹਿਚਕਿਚਾਹਓਗਾ ਨਹੀਂ ਬੱਚਾ।
ਬਿਲਕੁਲ।
ਹਰ! ਆਪਣੀ ਹਰ ਆਪਣੀ ਪਰਸਨਲ ਗੱਲ ਹਰ ਚੀਜ਼ ਸ਼ੇਅਰ ਕਰਿਆ ਕਰੇਗਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕੁੜੀਆਂ ਵਾਸਤੇ ਮਾਹੌਲ ਖ਼ਰਾਬ ਆ
ਮੈਂ ਕਹਿੰਦੀ ਹਾਂ ਚਾਹੇ ਕੁੜੀਆਂ ਜੀ, ਚਾਹੇ ਮੁੰਡੇ ਹੈ, ਸਭ ਦੇ ਵਾਸਤੇ ਅੱਜ ਕੱਲ੍ਹ ਮਾਹੌਲ ਖ਼ਰਾਬ ਹੈ ਕਿ ਮੈਂ ਤੇ ਇਹ ਕਹਿੰਦੀ ਹਾਂ ਕਿ ਬੱਚਾ ਬਾਹਰ ਉਹ ਚੀਜ਼ ਲੱਭੇ ਉਹਦੇ ਨਾਲੋਂ ਵਧੀਆ ਕਿ ਆਪਾਂ ਬੱਚਿਆਂ ਨੂੰ ਉਹ ਚੀਜ਼ ਘਰ ਦੇਈਏ ਬੱਚਾ ਬਾਹਰ ਵੀ ਤਾਂ ਦੇਖੋ ਕੋਈ ਇਨਸਾਨ ਲੱਭ ਬੇਗਾਣਾ ਕਿ ਜਿਹੜਾ ਮੇਰੀ ਗੱਲ ਸੁਣੇ ਸਮਝੇ। ਕਿਉਂ ਨਹੀਂ ਆਪਣੇ ਬੱਚੇ ਦੀ ਗੱਲ ਸੁਣੀਏ ਅਸੀਂ ਕਿਉਂ ਨਾ ਉਹਨਾਂ ਨੂੰ ਸਮਝੀਏ।
ਹਾਂਜੀ-ਹਾਂਜੀ ਇਹੀ ਤੇ ਗੱਲ ਹੈ ਅਸੀਂ ਬੱਚ। ਬੱਚਿਆਂ ਨੂੰ ਆਪ ਹੀ ਸਮਝਾਂਗੇ ਤਾਂ ਹੀ ਸਾਡਾ ਬੱਚਾ ਸਮਝੇਗਾ। ਹੁਣ ਉਹੀ ਚੀਜ਼ ਹੈ ਜਿਵੇਂ ਅਸੀਂ ਹੁਣ। ਵੇਖਣੇ ਹਾਂ ਫੋਨ ਵੇਖਦੇ ਹਾਂ ਫੋਨ ਦੇ ਵਿੱਚ ਚੰਗੀ-ਚੰਗੀ ਗੁਰਬਾਣੀ ਆਉਂਣ। ਦੀਆਂ ਨੇ ਗੁਰਬਾਣੀ ਸਿਖਾਈ ਗੁਰਬਾਣੀ ਨਾਲ ਜੋੜੀਏ ਹਨਾ ਤੇ ਉਵੇਂ ਹੀ। ਚੰਗੀਆਂ-ਚੰਗੀਆਂ ਆਉਂਦੀਆ ਨੇ ਫੋਨ 'ਚ ਜ਼ਰੂਰੀ ਨਹੀਂ ਹੁੰਦਾ ਫੋਨ ਅਗਰ ਸਿਖਾਈਏ। ਤੇ ਚੰਗਾ ਉਹਨੂੰ ਗੁਰਬਾਣੀ ਨਾਲ ਜੋੜ ਸਕਦੇ ਆ ਬਚ।
ਬਿਲਕੁਲ-ਬਿਲਕੁਲ ਜੀ ਦੇਖੋ ਹਰ ਚੀਜ਼ ਦਾ ਜਿਹੜਾ ਹੈਗਾ ਫ਼ਰਕ ਤਾਂ ਪੈਂਦਾ ਹੈ। ਮੂਵੀਆਂ ਚੰਗੀਆਂ ਵੀ ਆਂਦੀਆਂ ਗੁਰਬਾਣੀ ਨਾਲ ਵੀ ਜੁੜੀਆਂ ਆਂਦੀਆਂ ਹੈਗੀਆਂ। ਹਸਾਣ ਵਾਲੀਆਂ ਵੀ ਆਂਦੀਆਂ, ਪਰਿਵਾਰਿਕ ਵੀ ਆਉਂਦੀਆਂ ਚੰਗੀਆਂ।
ਅੱਜ ਕੱਲ੍ਹ ਬੱਚਿਆਂ ਨੂੰ। ਗੁਰਬਾਣੀ ਨਾਲ ਜੋੜਨ ਵਾਸਤੇ ਨਾ ਗੁਰਬਾਣੀ ਨੂੰ ਵੀ ਨਾ ਉਹ ਅ ਕਾਰਟੂਨ ਵੇਚ।
ਹਾਂਜੀ-ਹਾਂਜੀ-ਹਾਂਜੀ ਐਪ ਬਣਾਈ ਹੈ। ਹਾਂਜੀ-ਹਾਂਜੀ ਨਹੀਂ-ਨਹੀਂ ਬੜਾ ਵਧੀਆ ਲੱਗਿਆ। ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਸਭ ਸੁਣ ਕੇ।
ਹਾਂਜੀ-ਹਾਂਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।